ਹੈਲੋ ਸਾਸਰੀ ਕਾਲ ਸ੍ਰੀ ਕਾਲ ਕੀ ਹਾਲ
ਠੀਕ ਏ ਭੈਣ ਜੀ ਤੁਸੀਂ ਆਪਣਾ ਸੁਣਾਓ? ਤੁਹਾਡਾ ਕੀ ਹਾਲ ਏ ਸਿਹਤ ਦਾ ਕੀ ਹਾਲ ਏ?
ਸਿਹਤ ਬਸ ਠੀਕ-ਠਾਕ ਐ।
ਭੈਣਜੀ ਮੈਂ ਸੁਣਿਆ ਤੁਸੀਂ ਕੰਨ ਦਾ ਔਪਰੇਸ਼ਨ ਕਰਵਾਇਐ।
ਹਾਂਜੀ ਕਰਾਇਆ ਸੀ ਕਾਫੀ ਟੈਮ ਹੋ ਗਿਆ।
ਕਿੰਨੇ ਸਾਲ ਹੋ ਗਏ ਨੇ?
ਮੈਨੂੰ ਕਰਾਇਆ ਵੀ ਹੋ ਗਏ ਨੇ ਵੀਹ ਸਾਲ ਹੋ ਗਏ ਨੇ।
ਵੀਹ ਸਾਲ
ਹਾਂ ਵੀ ਇੱਕੀ ਸਾਲ ਨੂੰ ਨਹੀਂ- ਨਹੀਂ ਉਹਨਾਂ ਨੂੰ ਤੇ ਪ ਵੇਖ ਸੁਣਾਈ ਨਹੀਂ ਦਿੰਦਾ। ਸਾਡੀਆਂ ਗੱਲ ਦੀਆਂ ਸਾ ਨਾਂ ਸਾਡੀਆਂ ਗੱਲ ਦੀਆਂ ਸਾਨੂੰ ਪਸ ਪੈ ਗਈ ਪਸ ਨਡੀਆਂ ਗੱਲ ਗੀਆਂ ਅਡੀਆਂ ਗ ਨਾਲੇ ਚੱਕਰ ਆਉਣੇ ਸ਼ੁਰੂ ਹੋ ਗਏ। ਉਸ ਤੋਂ ਬਾਅਦ ਫਿਰ ਦਵਾਈ ਉਧਰ ਲਈ ਫੇਰ ਉਹ ਡਾਕਟਰ ਨੂੰ ਉਪ੍ਰੇਸ਼ਨ ਕੀਤਾ ਉਹਨਾ ਨੇ ਫੇਰ ਉਹ ਹਡੀਆ ਹੋਡੀਆ ਕੱਟ ਕੇ ਵੱਢ ਕੇ ਸਾਫ਼ ਕਰਕੇ ਉਹ ਗੱਲ ਕਰ ਨਾਲ
ਅੱਛਾ ਫੇਰ ਤੁਹਾਨੂੰ
ਇੱਕ ਪਾਸੇ ਸੁਣਾਈ ਦੈਂਦਾ ਕਈ ਤਾਂ ਮੈਂ ਕੱਲੀ ਕਿਤੇ ਜਾਂਦੀ ਨੀ। ਬ ਕਿਸ ਬੱਚੇ ਬੁੱਚੇ ਨਾਲ ਲੜ ਜਾਂਦੇ ਕਿਸੇ ਕੋਈ ਚੀਜ਼ ਆਣ ਜਾਣਾ ਕਿਸੇ ਨੂੰ ਨਾਲ ਲੈ ਜਾਂਨੀ ਆਂ।
ਜਾਣਾ ਪੈ ਜਾਂਦਾ ਬੱਚੇ ਘਰ ਨੀ ਹੈਗੇ ਤੀਆਂ ਤੁਸੀਂ ਵਿਆਹਤੀਆਂ ਨੂੰ।
ਫਿਰ ਪੜੋਸੀਆਂ ਸੇ ਕਿਸੇ ਨੂੰ ਲੈ ਜਾਨੇ ਆ ਪੜੋਸੀਆਂ ਚ ਫਲਦੇ ਕਿਸੇ ਚਲੇ ਜਾਓ ਨਾਲ ਸਾਡੇ। ਫਿਰ ਸਭ ਸਬਜ਼ੀ ਲੈਣ ਜਾਣਾ ਫਿਰ ਨਾਲ ਲੈ ਜਾਂਦੇ ਆ।
ਅੱਛਾ,
ਚ ਦੱਸੋ,
ਤੁਹਾਡੇ ਵਸਤੇ ਬੜਾ ਔਖਾ।
ਯ ਭਾਈ ਹੈ ਕੋਈ ਦੁਕਾਨਦਾਰ ਹੈ ਇੱਕ ਵਾਰੀ ਚੀ ਸ ਸਮੇਝ ਨੀ ਆਏਗੀ ਦੁਬਾਰਾ ਵਜੇ ਤੇਜੀ ਰ ਕੁੇ ਸ਼ਰਮ ਆਦੀ ਹੈ ਤੀਜੀ ਕੋ ਨੀ ਜਾਂਦੇ ਫੇਰ, ਮੈਂ ਕਿਹਾ ਛੱਡੋਗਾ ਰੱਖਿਆ ਸੋ ਦੁਕਾਨ ਪਤਾ ਕਰ ਲੈਂਦਾ।
ਹੂੰ,
ਬਿਲਕੁਲ ਸਮਝ ਨੀ ਆਂਦੀ ਮੈਂ ਸਗੋਂ ਬਜ਼ਾਰ ਜਾਣਾ ਸੀ ਚਦਰਾਂ ਚਦਰੋ ਲੈਣੀਆਂ ਸੀ। ਬਹੁਤ ਛੋਟੇ ਆ ਮੈਨੂੰ ਮਿਲੀ ਆ।
ਉਹੀ ਨਾ ਸਾਰੇ ਪਾਸੇ ਗਰਮੀ ਬਹੁਤ
ਸਗੋਂ ਮੈਂ ਬੱਚਿਆਂ ਨੂੰ ਕਹਿੰਦੀ ਫ ਨਾਨੂੰ ਬੱਚੇ ਸਾਨੂੰ ਯਾਦ ਕਰਦੇ ਪਏਣੇ
ਹੂੰ
ਵੇਖੋ ਬੱਚੇ ਨੂੰ ਕਿਹਾ ਤੇ ਆ ਮੈਂ ਕਿਹਾ ਤੁਸੀਂ ਰੋਟੀ ਖਾ ਲੋ।
ਗਰਮੀ 'ਚ ਨਹੀਂ ਜੀਅ ਕਰਦਾ ਕਿੱਥੇ ਜਾਣ ਤਾਂ ਕੀ ਕਰੇ।
ਨਹੀਂ ਬੱਚਿਆਂ ਤੇ ਮੈਂ ਕਿਹਾ ਵੇਖੋ। ਦਿਨ ਹੋ ਗਏ।
ਹਾਂਜੀ ਆਹ ਤੇ ਗੱਲ ਹੈ
ਮੈਂ ਦੱਸਿਆ ਮੈਂ ਬੱਚਾ ਆਇਆ ਸੀ ਜਦੋਂ ਮੈਂ ਕਿਹਾ ਸੀ ਮੈਂ ਕਿਹਾ ਚੱਲਣਾਵੇ ਉਹ ਕਹਿੰਦਾ ਸ਼ਾਮ ਕੋ ਜਾਏ। ਨਾਲੇ ਪਾਰਕ ਨੂੰ ਘੁੰਮੇ ਗੇ ਮੈਨੂੰ ਕੱਲ ਗਿਆ ਤਾਂ ਮੈਂ ਝੂੱਟੇ ਵੀ ਲਿਓ ਵਾਂ ਪੇ। ਬੋਤ ਮਜ਼ਾ ਆਇਆ। ਅਭ ਦੂਸਰੀ ਮਸ਼ੀਨਾ ਅੱਲਗ ਮੈਂ ਫੇ ਕਾਲ ਜੂਟੇ ਲਏ ਫਿਰ ਮੈਂ ਜੂਟੇ ਬੇਕਰ ਆ ਗਿਆ ਫ਼ਿਰ ਮਜ਼ਾ ਆ ਗਿਆ। ਮੈਂ ਕਿਹਾ ਚੱਲ ਅੱਜ ਫਿਰ ਜਾਊਗਾ ਕਹਿੰਦਾ ਜਾਊਂਗਾ ਅੱਜ ਵੀ ਜਾਊਂਗਾ।
ਠੀਕ
ਚਲੋ ਆਪਣੀ ਮੰਮੀ ਕੋ ਸਾਥ ਤਿਆਾਰ ਕਰਲੋ ਹਮ ਸਭ ਸਾਥ ਜਾਏਂਗੇ ਫਿਰ ਮੈਂ ਕਿਹਾ ਸਾਰੇ ਜਾਵਾਂਗੇ ਫੇਰ ਮੈਂ ਕਿਹਾ।
ਪੈ ਹੋਈ ਗੱਲ ਪਾਦਾਥ ਗਰਮੀ ਕਰਕੇ ਬੜੀ ਘਬਰਾਹਟ ਆਉਂਦੀ ਵਾ।
ਨਹੀਂ -ਨਹੀਂ ਕੋਈ ਨੀ ਉਥੇ ਤਾਂ ਮੌਸਮ ਠੀਕ ਹੈ ਕੋ ਉਹ ਨੀ ਉਥੇ ਅਸੀਂ ਗਲੀਆਂ ਚੋਂ ਗਲੀਆਂ ਚੋਂ ਨਿਕਲ ਜਾਂਦੇ ਆਂ। ਨਹੀਂ -ਨਹੀਂ ਦ ਜਾ ਮੈਨ ਜ਼ਰਾ ਮਹਿਸੂਸ ਨਹੀਂ ਹੁੰਦਾ ਮੈਂ ਜਾਂਦੀ ਬਜਾਰ ਦੇ ਟਾਈਮ ਜਾਂਦੀ ਹਾਂ ਉੱਧਰ ਜਮੁਨਾ ਨਗਰ ਗਲੀ 'ਚ ਗਲੀ -ਗਲੀ ਚਲੀ ਜਾਂਦੇੇ ਪਤਾ ਨੀ ਚੱਲਦਾ।
ਹਮ ਹਮ ਨੇੜੇ ਹੋਣੇ ਨਾ ਤੁਹਾਡੇ ਪੇਕੇ ਹੈ ਨਾ।
ਨਹੀਂ ਠੀ ਜ ਇਹਦਾ ਨੇੜੇ ਮੇੜਾ ਦੂਰ ਬਸ ਕੋਲ ਹੀ ਹੈਗੇ ਨੇ ਤੇ ਚਲੇ ਜਾਂਦੇ ਆ ਪੰਜ ਦਸ ਮਿੰਟਾਂ ਦਾ। ਪੰਜ ਦਸ ਮਿੰਟਤਾਂ ਲੱਗਦੇ ਨੇ ਪੈਦਲ।
ਅੱਛਾ ਅੱਛਾ
ਤੇ ਅਹੋ ਕਹਿੰਦੇ ਪਈਆਂ ਬੱਚਿਆਂ ਰੋਟੀ ਰੂਟੀ ਖਾ ਕੇ ਚੱਲਨੇ ਆ ਮੈਨੂੰ ਕੇ। ਟਾਈਮ ਹੋ ਗਿਆ ਮੈਂ ਬੱਚਿਆਂ ਕਰ ਕੇ ਮੈਂ ਵੀ ਨੀ ਗਈ।
ਅੱਛਾ ਭੈਣ ਜੀ।
ਮੈਂ ਕਿਹਾ ਚੱਲ ਬੱਚਿਆਂ ਨੂੰ ਕਹਿੰਦੀ ਆ ਬੱਚਿਆਂ ਨੇ ਕਿਹੜਾ ਰੋਜ ਆਣਾ ਵੇ।
ਇਹ ਵੀ ਨਾ ਕਰੋ। ਇਹ ਵੀ ਵੇਖੋ ਧੀਆਂ ਜਾਂਦੀਆਂ ਨੇ ਪੇਕ ਕੇ ਪਿੱਛੋਂ ਪੰਜਾਹ ਫੋਨ ਆ ਜਾਂਦੇ ਨੇ ਕਦੋਂ ਆ ਰਿਓ ਘਰ ਕਦੋਂ ਆ ਰਿਓ। ਪਤਾ ਨਾ ਘਾਰ ਔਖਾ ਹੋ ਜਾਂਦਾ ਬੰਦਾ
ਹੋ ਸਹੀ ਫਿਰ
ਦੁਪਹਿਰ ਪੱਕੇ ਪਕਾਈ ਰੋਟੀਆਂ ਬੈਠੇ ਬਿਠਾਏ ਮਿਲ ਜਾਂਦੀਆਂ ਨੇ। ਹੁਣ ਆਪ ਕਰਨਾ ਪੈਂਦਾ ਵਾ ਪਿੱਛੋਂ ਪਤਾ ਲੱਗਦਾ। ਹਾਂ ਫਿਰ ਉਹ ਦਿੱਕਤ ਹੁੰਦੀ ਏ। ਓਹੀ ਤੇ ਗੱਲ ਸਾਰੀ
ਹੋਰ ਸੁਣਾਉ ਬੱਚੇ ਠੀਕ ਏ।
ਹਾਂਜੀ ਬੱਚੇ ਠੀਕ ਨੇ ਬੈਠੇ ਨੇ ਫੋਨ ਲੈ ਕੇ ਹੋਰ ਕੰਮ ਹੈ ਹੀ ਇਹਨਾਂ ਨੂੰ ਬੱਚਿਆਂ ਨੂੰ ਫੋਨ ਹੋਵੇ ਇਥੇ ਬਸ ਇੱਕ ਹੋ ਇਹਨਾਂ ਨੂੰ ਟੀ ਵੀ ਹੋਵੇ ਜ ਫੋਨ ਹੋਵੇ।
ਹਮ ਘਰ ਸਭ ਠੀਕ ਨੇ?
ਹਾਂਜੀ ਹਾਂਜੀ ਭੈਣ ਜੀ ਹਾਲ ਸਭ ਵਧੀਆ ਨੇ ਤੁਸੀਂ ਆਪਣਾ ਸੁਣਾਓ ਤੁਹਾਡਾ ਕਿਆ ਹਾਲ ਹੈ?
ਠੀਕ ਠਾਕ ਆ ਬਸ ਬਣਾਨੇ ਰੋਟੀ ਵੀ ਕਰ ਰੋਟੀ ਟਾਈਮ ਹੋ ਗਿਆ। ਅੱਛਾ ਅੱਛਾ ਵਧੀਆ ਕੀਤਾ ਨੇ ਵਧੀਆ ਕੀਤਾ ਹਮ ਚੰਗਾ ਕੀਤਾ ਨੇ।
ਚੱਕਰ ਨੀ ਲੱਗਿਆ ਮੇਰਾ ਬੜਾ ਮਨ ਕਰ ਰਿਹਾ ਸੀ ਤੁਹਾਨੂੰ ਮਿਲਣ ਆਉਣ ਤੇ। ਨੂੰ ਮੈਂ ਕਿਹਾ ਚੱਲ ਕੋਈ ਨੀ।
ਹਾਂ ਚ ਆਪਣਾ ਘਰ ਆਪਣਾ ਘਰ ਜਦੋਂ ਮਰਜੀ ਆਉ।
ਹਾਂ ਉਹ ਤੇ ਗੱਲ ਠੀਕ ਹੈ ਭੈਣ ਜੀ ਤੁਹਾਡੀ।
ਚਲੋ ਹੋਰ
ਬੰਦਾ ਕਹਿੰਦਾ ਚੱਲ ਵੀ ਝੱਟ ਕਰਨ ਆਰਾਮ ਕਰ ਲਏ ਰੋਟੀ ਰੂਟੀ ਖਾ ਕੇ ਬੰਦਾ। ਇਹੀ ਟਾਈਮ ਹੁੰਦਾ ਦੋ ਢਾਈ ਦਾ ਬੰਦਾ ਚੱਲ ਰੋਟੀ ਨਿਬੜ ਜਾਂਦੀ ਬੰਦਾ ਦੋ ਘੰਟੇ।
ਸਾਡੇ ਤੇ ਰੋਟੀ ਦਾ ਕੋਈ ਟਾਈਮ ਹੀ ਕੋਈ ਨੀ ਜੇ ਤੰਗ ਰੋਟੀ ਮੰਗੀ ਬਣਾ ਦਿੱਤੀ।
ਭੈਣ ਜੀ ਦੇ ਬੱਚੇ ਨੀ ਸੋਣ ਦਿੰਦੇ ਨਾ। ਸਰਾਂਦੀ ਫੋਨ ਲੈ ਕੇ ਬਹਿ ਜਾਂਦੇ ਨੇ ਨਾ ਸਿਰ ਦੁੱਖ ਦਾ ਕਈ ਵਾਰ ਤੇ ਨਾ।
ਤੁਸੀਂ ਕਹਿੰਦੇ ਬੱਚੇ ਸੌਣ ਸਾਡੇ ਇੱਥੇ ਵੱਡੇ ਵੀ ਨੀ ਸੌਣ ਦਿੰਦੇ ਵੱਡੇ ਵੀ ਫੋਨ ਲੈ ਕੇ ਬਹਿ ਜਾਂਦੇ ਨੇ ਫਿਰ। ੋਜ਼ ਰੁਚੀ ਆਵਾਜ਼ ਕਰ ਲਈ ਉਹ ਫਿਰ ਲੀਦੀ ਨੀ ਗਈ ਇਸ ਟਾਈਮ ਪੈਂਦੀ
ਕੋਈ ਗੱਲ ਨਹੀਂ ਅੱਜ ਕੱਲ੍ਹ ਦੇ ਫੋਨਾ ਨੇ ਬੜਾ ਹੀ। ਬੇੜਾ ਗਰਕ ਕੀਤਾ ਹੈ ਸਾਰਿਆਂ ਦਾ ਬੱਚੇ ਛੋੜਦੇ ਨੀ ਵੱਡੇ ਚਾਹੇ ਛੋਟੇ ਛੋੜ।
ਉਹ ਜੈਨ ਸਾਬ ਸਾਨੂੰ ਆਪੋ ਨੀ ਸ਼ੌਂਕ ਸੀ ਰੇਲਾਂ ਵੇਲ ਨੇ ਬਹਿ।
ਹਾਂ, ਬਸ ਉਹੀ ਨਾ । ਸਾਰਾ ਦਿਨ ਬੰਦਾ ਕੰਮ ਹੀ ਕਿੰਨਾ ਕਰ ਲਏਗਾ।
ਕੰਮ ਦਖਾ ਲ ਕੇ ਚੰਡੇ ਬੜ ਰਹੇ ਹਾਂਜੀ ਰਸੋਈ ਚ ਜਾਣਾ ਕੰਮ ਸ਼ਮ ਕਰਨੇ ਵੀ ਜਾ ਤੇ ਲੱਗ। ਰੋਟੀ ਤੇ ਲੈ ਭੰਡ ਭੁੰਡੇ ਕਰਾਂਗੇ ਫੇਰ। ਜਾਵਾਂਗੇ ਹਾਂ ਸਬਜ਼ੀ ਬਣਾ ਲਈ ਅਰਬੀ ਬਣਾਈ। ਉਹ ਖਿਚਣੀਆਂ ਤਾਰਾਂ ਹੀ ਆ ਸੁੱਕੇ- ਸੁੱਕੇ ਇ ਇਲਤ ਕੋਈ ਨੀ ਖੜਦਾ ਸਾਡੇ।
ਸਾਡੇ ਘਰ ਤੇ ਅਹ ਇਹਨਾਂ ਦੇ ਪਾਪਾ ਖਾਂਦੇ ਨੇ ਬੜੇ ਖੁਸ਼ ਹੋ ਕੇ।
ਸੁਤੀ
ਗਿੱਲੀ
ਦਿੱਲੀ ਨਹੀਂ
ਗਿੱਲੀ ਇਹ ਦੋਨੋ ਪਿਓ ਪੁੱਤਰ ਖਾਂਦੇ ਨੇ ਤੇ ਨਾ ਮੈਨੂੰ ਸਵਾਦ ਲੱਗਦੀ ਨਾ ਮੰਮੀ ਨੂੰ ਸਵਾਦ ਲੱਗਦੀ ਹੈ, ਅਸੀਂ ਬਣਾਣੇ ਆਂ ਅੱਧਾ ਕਿੱਲੋ ਅਰ ਬੀ ਮੰਮੀ ਔਰ ਮੈਂ ਹੀ ਖਾਂਦੇ ਹਾਂ ਦੋਨੋ।
ਜਿਆਦਾ ਨੀ ਤੇ ਗਲੋ।
ਨਹੀਂ ਸਾਡੀ ਪੂਰੀ ਮਸਾਂ ਪੂਰੀ ਆਉਂਦੀ ਅੱਧਾ ਕਿੱਲ ਦੋ ਜਾਣੀਆਂ ਨੂੰ ਜਿਰਾ ਜਿੰਨੀ ਵਿੱਚ ਇਹਨਾਂ ਨੇ।
ਅਸੀ ਅੱਧਾ ਕਿਲੋ ਬਣਾਦੇ ਹਾਂ ਸਾਡੇ ਤੋਂ ਵੀ ਬੱਚੀ ਰਹਿ ਜਾਂਦੀ ਪਈ ਰਹਿ ਜਾਂਦੀ ਹੈ।
ਹਾਂ ਨ ਭੈਣ ਜੀ ਸਾਡੇ ਫਿਰ ਥੋੜੀ ਸੋਹਣੀ ਸਬਜ਼ੀ ਦੀ ਰੋਟੀ ਖਾਂਦੇ ਨੇ। ਖੁੱਲੀ ਸਬਜ਼ੀ ਖਾਂਦੇ ਨੇ। ਫੁਲਕਾ ਭਾਵੇਂ ਇੱਕ ਘੱਟ ਖਾ ਲੋ ਸਬਜ਼ੀਆਂ ਖਾਣੀ ਬਹੁਤ ਜ਼ਰੂਰੀ ਨੇ।
ਅਰਬੀ ਤੇ ਹੈ ਦਵਾਈ ਬਣਦੀ ਹੈ ਦੇਖੀਆਂ ਜਾਏ ਤੇ।
ਹਾਂਜੀ ਆਹ ਤੇ ਗੱਲ ਠੀਕ ਆ ਤੁਹਾਡੀ ਭੈਣ। ਉਹੀ ਨਾ ਸੁੱਕੀ ਸਬਜ਼ੀ ਬਣਾਈ ਨਾਲ ਰਾਇਤਾ ।
ਨਹੀਂ ਰਾਏਤਾ ਉਹ ਖਿੱਚੜੀ ਰਿੱਝ ਗੀ ਗੈਸ ਬੰਦ ਕਰ। ਨੇ ਬੱਚਿਆਂ ਨੂੰ ਦਿੰਨੇ ਹਾਂ। ਹੂੰ ਪਾਪਾ ਨੂੰ ਦਵਾਂਗੇ ਭਾਂਡੇ ਭੂੰਡੇ ਮਾਂਜਾ ਉੱਥੇ ਫੇਰ । ਜ਼ਿਆਦਾ ਟਾਈਮ ਹੋ ਜਾਏਗਾ। ਸਾਰਾ ਦਿਨ ਇੰਝੇ ਨਿਕਲ ਜਾਂਦੇ ਇੰਝ ਨਿਕਲ ਜਾਂਦੇ ਕੀ ਕਰੇ ਦੱਸ।
ਆਣਾ ਨੀ ਕਿੱਥੇ ਆਣਾ ਨੀ।
ਕਿਤੇ ਜਾਣ ਦਾ ਸੌਖ ਵੀ ਕੋਈ ਨੀ ਕਿਤੇ ਜਾਣ ਦਾ ਵੀ ਨੀ ਹੈਗਾ। ਹੂੰ। ਪਿੱਛੋਂ ਫੋਨ ਖੜਕ ਜਾਂਦੇ ਨੇ ਆ ਜਾਓ ਘਰ ਆ ਜਾਓ, ਘਰ ਕੀ ਕਰੇ ਬਸ। ਤੁਸੀਂ ਸੁਣਾਓ ਲਓਗੇ ਨਾ ਜਗਾਦਰੀ ਅੱਜ ਆਪਣੇ ਘਰ।
ਕੋਈ ਨੀ ਚ ਲਾਵਾਂਗੇ ਭੈਣ ਜੀ ਚੱਕਰ ਲਾਵਾਂਗੇ ਜਦੋਂ ਆਪਣੇ ਘਰ ਗਈ ਨਾ ਫੇਰ ਤੁਹਾਡੇ ਘਰ ਵੀ ਤੁਹਾਨੂੰ ਮਿਲਣ ਆਵਾਂਗੇ। ਬੜਾ ਹੀ ਜੀਅ ਕਰਦਾ ਬੜਾ ਟਾਈਮ ਹੋ ਗਿਆ ਤੁਹਾਨੂੰ ਮਿਲਿਆ ਵੀ।
ਪਕੌੜੇ ਜੱਗ
ਮੈਂ ਤੇ ਇਹਨਾਂ ਨੂੰ ਕਹਿ ਰਹੀ ਸੀ ਮੈਂ ਕਿਹਾ ਬੜਾ ਚਿਰ ਹੋ ਗਿਆ ਭੈਣ ਜੀ ਨੂੰ ਮਿਲਿਆ। ਤੇ ਕਹਿੰਦੇ ਜਾ ਚਲੀ ਜਾ ਚੱਕਰ ਲਾ ਤੈਨੂੰ ਕੋਈ ਮਨਾ ਕੋਈ ਨਾ ਕੀਤਾ ਕਿਤੇ ਜਾਣ ਆਣ ਨੂੰ। ਹੂੰ ਮਨਾ ਤੇ ਨਹੀਂ ਕਰਦੇ ਏਧਰ ਮੰਮੀ ਵੀ ਮੈਨੂੰ ਉਧਰ ਮੰਮੀ ਵੀ ਕਹਿਣਗੇ ਵੀ ਜਾਂ ਮੁੰਡੇ ਨੂੰ ਲੈ ਜਾ ਜਾ ਚੱਕਰ ਲਾਇਆ ‌।
ਹੂੰ ਨਹੀਂ ਆਓ ਤੁਸੀਂ ਇੱਥੇ ਆਓ ਜਾਓ ਗੁਰਦੁਆਰੇ ਜਾਓ ਮੱ
ਹਾਂ ਤੇ ਸਾਡੇ ਨਾਲ ਵਾਲਿਆਂ ਦੀ ਹੈਗੀ ਨੂੰਹ ਤੇ ਉਹਦੀ ਸੱਸ ਕਿੱਥੇ ਜਾਣ ਜਾਣ ਨੀ ਦਿੰਦੀ ਉਹਨੂੰ ਸਾਰਾ ਉੱਤੇ ਟੰਗੀ ਰਹਿੰਦੀ ਏ। ਉਹ ਮੈਨੂੰ ਵੇਖ ਕੇ ਜਾਲਸ ਕਰਦੀ ਐ। ਕਹਿੰਦੀ ਇਹਨਾਂ ਦੀ ਨੂੰਹ ਜਾਂਦੀ ਰਹਿੰਦੀ ਏ ਮੁੰਡੇ ਨਾਲ ਮੁੰਡੇ ਲਿਆ ਕੇ ਘੁੰਮਣ। ਚਲੀ ਗਈ ਆਦਮੀ ਨੂੰ ਫੜਦੀ ਹੈ ਤੇ ਘੁੰਮਣ ਚਲੀ ਜਾਂਦੀ ਐ ਉਹ ਲੋਕੀ ਜੈਲਸ ਕਰਦੇ ਨੇ ਕਈ ਵਾਰ ਤੇ ਐਸੀ ਨਜ਼ਰ ਲੱਗਦੀ ਕਿ ਮੈਂ ਤੇ ਗਿਰ ਜਾਂਦੀ ਹਾਂ ਇੱਕ ਨਾਂ ਅੱਧੀ ਵਾਰੀ ਨਹੀਂ ਭੈਣ ਜੀ ਮੈਂ ਤੇ ਭਾਵੇਂ ਰਾਤੀ ਨੀ ਨਿਕਲ ਜਾ ਭਾਵੇਂ ਸਵੇਰੇ ਨਿਕਲਾਂ ਸਾਰਾ ਦਿਨ ਤੇ ਬੰਨਿਆਂ ਤੇ ਖੜੀ ਰਹਿੰਦੀਆਂ ਨੇ।
ਇਹ ਗੋਚਰੀ ਤਾਂ ਪਤਾ ਨਹੀਂ ਕਿਆ।
ਝੱਟ ਫੋਨ ਕਰ ਦੇਗੀ ਫਲਾਣੇ ਦੀ ਨੂੰ ਤੇ ਗੁਰਦੁਆਰੇ ਰੌਲਾ ਪਾ ਦੇਗੀ ਫਲਾਣੇ ਨੂੰ ਤੇ ਰੋਜ਼ ਘੁੰਮਦੀ ਰਹਿੰਦੀ ਐ ਆਦਮੀਆਂ ਨੂੰ ਲੈ ਕੇ ਆਦਮੀਆਂ ਨਾਲ ਜਾ ਕੇ। ਕਦੀ ਕਿੱਥੇ ਰੈਸਟੋਰੈਂਟ ਚ ਖਾਂਦੀ ਹੁੰਦੀ ਹੈ ਕਦੀ ਕਿਤੇ ਤੇ ਲੋਕਾਂ ਦੀ ਨਜ਼ਰਾਂ ਬੜੀ ਖਾ ਜਾਂਦੀ ਭੈਣ ਜੀ। ਕਰੇ ਬੰਦਾ ਇਹਨਾਂ ਨਜ਼ਰਾਂ ਖਾ ਕੇ ਨਜ਼ਰਾਂ ਕਹਿੰਦੇ ਇਹ ਤਾਂ ਪੱਥਰ ਪਾੜ ਦਿੰਦੀਆਂ ਤੇ ਹੁਣ ਮੈਨੂੰ ਬਿਮਾਰੀਆਂ ਲੱਗ ਗਈਆਂ ਨੇ। ਕਦੀ ਮੈਂ ਗਿਰ ਜਾਂਦੀ ਹਾਂ, ਕਦੀ ਮੈਨੂੰ ਚੱਕਰ ਆ ਜਾਂਦੇ ਨੇ। ਬਸ ਉਹੀ ਨਾ ਨਜ਼ਰ ਪੱਥਰ ਪਾੜ ਦਿੰਦੀ ਹੈ, ਬੰਦਾ ਕੀ ਚੀਜ਼ ਐ? ਫਿਰ ਬੰਦਾ ਕਹਿੰਦਾ ਚਲੋ, ਘਰ ਬੈਠਾ। ਬੰਦਾ ਘਰ ਵੀ ਬੋਰ ਹੁੰਦਾ ਰਹਿੰਦਾ ਹੈ, ਬੰਦਾ ਜਾਏ ਤੇ ਕਿੱਥੇ ਜਾਏ? ਹੋਰ ਕੀ, ਉਹ ਮੇਰਾ ਆਦਮੀ ਹਲੇ ਬੜਾ ਚੰਗਾ ਚੱਟ-ਪੱਟ ਕੇ। ਚਲ ਆ ਜ਼ਰਾ ਆਹ ਚੱਕਰ ਮਾਰੀ ਦਾ ਕੁੱਛ ਖਾਣਾ-ਪੀਣਾ ਚੱਲ ਖਾ ਪੀ ਆਈਏ? ਲੋਕ ਅਹ ਲੋਕੀ ਜੇਲਸ ਕਰਦੇ ਨਾ ਲੋਕੀ ਸੜਦੇ ਨੇ ਵੇਖ-ਵੇਖ ਕੇ ਇਹ ਤੇ।
ਜਿਵੇਂ ਹੋਰ ਕਿ ਜਿਹੜੇ ਦਰਸ਼ਨ ਕਰ ਆਦੇ ਐ।
ਮੈਂ ਤਾਂ ਕਹਿ ਦਿੱਤਾ ਮੰਮੀ ਨੂੰ ਮੈਂ ਕਿਹਾ ਮੰਮੀ ਜਿਹੜੇ ਸੜਦੇ ਸੜੇ ਰਹਿਣ ਦਿਓ ਪਰਵਾਹ ਨਹੀਂ ਕਰੀਦੀ ਹੁੰਦੀ।
ਹੂੰ,
ਕਹਿੰਦੀ ਹਾਂ ਤੇਰੀ ਐ ਵੀ ਗੱਲ ਠੀਕ ਹੈ।
ਹੂੰ ਕੋਈ ਨਹੀਂ ਮਾਤਾ ਥੋਨੂੰ ਨੂੰਹ ਦੇਖਣ ਤੇ ਕਿਤੇ ਜਾਣਾ ਨੀ।
ਕਿਉਂਕਿ ਉਹਦਾ ਆਦਮੀ ਲੈ ਕੇ ਨਹੀਂ ਜਾਂਦਾ, ਨਾ ਉਹਦੀ ਸੱਸ ਜਾਣ ਦਿੰਦੀ ਹੈ। ਚਲੋ ਭੈਣ ਜੀ ਮੈਂ ਤੁਹਾਡੇ ਨਾਲ ਫੇਰ ਗੱਲ ਕਰਨੀ ਆ ਮੁੰਡਾ ਰੋਟੀ ਮੰਗਦਾ ਪਿਆ।
ਹਾਂ ਚਲੋ ਕੋਈ ਨੀ ਬਣਾ ਕੇ ਦੇ ਦਿਉ ਜਾ ਸਸ ਰੀ ਕਾਲ ਜੀ ਠੀਕ।